ਹਾਂਜੀ ਸਤਿ ਸ੍ਰੀ ਅਕਾਲ।
ਕੀ ਹਾਲ ਏ?
ਕੀ ਹਾਲ ਵਧੀਆ-ਵਧੀਆ। ਤੁਸੀਂ ਸੁਣਾਓ ਕੀ ਹਾਲ ਚਾਲ?
ਠੀਕ ਵਧੀਆ।
ਹੋਰ ਕੀ ਕਰ ਲਿਆ।
ਬਸ ਬੈਠੇ ਸੀ ਤੇ ਬੱਚੇ ਵਗੈਰਾ ਆਏ ਹੋਏ ਸੀ ਨਾਨਕੇ।
ਅੱਛਾ-ਅੱਛਾ ਫੇਰ
ਸੋਚ ਰਹੇ ਸੀ। ਕਿਹੜੀ ਜਗਾ ਸਹੀ ਹੈ। ਕੋਈ ਆਈਡੀਆ ਦੱਸੋ।
ਅੱਛਾ ਤੇ ਕੋਈ ਗੱਲ ਨੀ ਤੁਸੀਂ ਈ ਵਾਟਰ ਪਾਰਕ ਲੇ ਜਾਓ ਬੱਚਿਆਂ ਨੂੰ। ਉਹ ਜ਼ਿਆਦਾ ਵਧੀਆ ਰਹੇਗਾ ਤੇ ਉੱਥੇ ਮਤਲਬ ਕਿ ਬਹੁਤ ਅੱਛਾ ਇੱਕ ਥਾਂ ਹੈਗੀ ਏ। ਮੈਂ ਤੁਹਾਨੂੰ ਮੈਸੇਜ ਕਰਕੇ ਦੱਸ ਦਾਂਗੀ ਓ ਇੱਥੇ ਮਤਲਬ ਕਿ ਦ ਉਹ ਇਸ ਤਰ੍ਹਾਂ ਹੋਏਗਾ ਜਿਹੜੀ ਟਿਕਟ ਹੋਏਗੀ ਨਾ ਜਿਸ ਤਾਂ ਜਿੰਨੇ ਦੀ ਇੰਨੀ ਜਾਦਾ ਮਹਿੰਗੀ ਵੀ ਨੀ ਟਿ ਟਿਕਟ ਬੱਚਿਆਂ ਦੀ, ਪਰ ਉਹਦੇ ਵਿੱਚ ਟਿਕਟ ਦੇ ਵਿੱਚ ਸਭ ਕੁਛ ਆ ਜਾਏਗਾ ਖਾਣਾ-ਪੀਣਾ। ਚਾਅ ਨਸ ਤਾਂ ਉਹ ਮੈਂ ਤੁਹਾਨੂੰ ਦੱਸ ਦਿੰਦੀ ਆ ਸਾਰਾ। ਪਹਿਲਾਂ ਤਾਂ ਤੁਸੀਂ ਦੇਖੋ ਸਵੇਰੇ ਨਿਕਲ ਜਾਓ ਅੱਠ ਵਜੇ ਹੀ ਬਿਨਾਂ ਨਾਤੇ ਚਲੇ ਜਾਓ ਮਤੇ ਹਾਂਜੀ, ਚਾਅ ਵੀ ਪਾਵੇ ਨਾ ਪੀਓ। ਉਹ ਹਾਂ, ਸਾਂ ਹਾਂ ਉਹ ਤੇ ਤੁਸੀਂ ਜਾਓਗੇ ਐਂਟਰੀ ਕਰੋਗੇ ਟਿਕਟਾਂ ਲਓ ਗੇ ਤੇ ਔਹ ਤੁਹਾਨੂੰ ਪਹਿਲਾਂ ਸਵੇਰੇ ਚਾੱ ਮਿਲੇਗੀ ਉੱਥੇ ਚਾੱ ਮਿਲ ਲੇਗੀ ਤੇ ਨਾਲੇ ਝੂਲੇ ਨੇ ਸਾਰੇ।
ਅੱਛਾ।
ਤੇ ਸਾਈਕਲ ਚਲਾ ਲਣਗੇ ਬੱ ਚੇ ਰੱਸੀ ਦੇ ਉੱਤੇ ਤੇ ਸਿਲਾਈ ਵਾਲੇ ਝੂਲੇ ਨੇ, ਫੂਆਰੇ ਨੇ, ਫਾੳਟੇਨ ਨੇ ਬੜੇ ਅੱਛੇ-ਅੱਛੇ।
ਅੱਛਾ।
ਹਾਂ, ਪਾਣੀ ਦੇ ਦੋ-ਤਿੰਨ ਇਹੋ ਜਿਹੀਆਂ ਬੰਨੇ ਦੇ ਨੇ ਬੜੇ ਅੱਛੇ ਕਿ ਮਤਲਬ ਕਿ ਬੱਚੇ ਬੜੇ ਹੀ ਖੁਸ਼ ਹੋ ਜਾਣ ਹੂੰ ਬੱਚੇ ਵੀ, ਵੱਡੇ ਵੀ ਆਪਣੇ ਹਾਂ ਵੱਡੇ ਸਭ ਜ਼ਿਆਦਾ ਸਕਦੇ ਨੇ ਨਿੱਕੇ ਬੱਚੇ ਤੋਂ ਲੈ ਕੇ ਵੱਡੇ ਪਰ ਟਿਕਟ ਲੱਗੇਗੀ ਔ ਮੇਰੇ ਕੱਲ ਪੰਜ ਫੁੱਟ ਤੇ ਸੱਤ ਫੁੱਟ ਦਾ ਬਚ ਸੱਤ ਸਾਲ ਦਾ ਬੱਚਾ ਹੈਗਾ ਨਾ ਉਹਦੇ ਕੁੱਝ ਫੁੱਟ ਦਾ ਈ ਹਿਸਾਬ ਹੁੰਦਾ ਹੈ। ਉਹ ਮੈਂ ਤੁਹਾਨੂੰ ਮੈਸਿਜ਼ ਤੇ ਦੱਸ ਬੜੀ ਵੀ ਇੰਨੇ ਫੁੱਟ ਦਾ ਬੱਚ ਬੱਚਾ ਹੋਏਗਾ ਨਾ ਹਾਈਟ ਨਾਪਦੇ ਨੇ। ਤੇ ਪੈਹੇ ਲੈਂਦੇ ਨੇ ਬੱਚੇ ਦੇ ਤੇ ਨਹੀਂ ਛੋਟੇ ਬੱਚੇ
ਅੱਛਾ, ਛੋਟੇ ਬੱਚਿਆਂ ਦੇ ਨਹੀਂ ਲੈਂਦੇ।
ਤਾਂ ਇੱਕ, ਦੋ, ਤਿੰਨ ਸਾਲ ਦਾ ਬੱਚਾ ਹੋੰਦਾ ਨਾ ਚਾਰ ਸਾਲ ਦਾ ਫਿਰ ਨੀ ਲਿੰਦੇ ਪੈਹੇ ਤੇ ਬਾਕੀ ਤੇ ਵੱਡਿਆਂ ਦੇ ਵੀ, ਵੱਡੇ ਵੀ ਜਾ ਸਕਦੇ ਨੇ ਹੈਨਾ ਆਪਣੇ ਨੂੰ ਵੀ ਮਜ਼ਾ ਆ ਜਾਂਦਾ ਜੇ ਇੱਕ ਇੰਜੋਏ ਹੋ ਜਾਂਦਾ ਹੈ। ਬੰਦਾ ਰਾਤੀ ਆਵੇ ਘਰ ਸੱਤ ਅੱਠ ਵਜੇ ਘਰ ਆ ਸੱਤ ਵਜੇ ਹਾਂ ਸ ਸਾਰਾ ਦਿਨ ਸਵੇਰੇ ਪਹਿਲਾਂ ਤੁਹਾਨੂੰ ਚਾਹ ਮਿਲ ਜਾਏਗੀ। ਫਿਰ ਤੁਸੀਂ ਥੋੜਾ ਜਿਹਾ ਇੰਜੋਏ ਕਰ ਲਿਆ, ਜੇ ਨਹਾ ਲਿਆ ਜੇ ਕਪੜੇ ਉਥੇ ਉਹ ਨੀ ਪਾਣੇ ਤੁਸੀਂ ਸੂਟ ਉਹ ਨੀ ਪਾ ਕੇ ਜਾ ਸਕਦੇ ਉਥੇ ਕੋਸਟਿਊਮ ਲੈਣਾ ਪੈਂਦਾ। ਜਾਂ ਫਿਰ ਆਪਣੇ ਘਰੋਂ ਹੀ ਜੇ ਕੱਪੜੇ ਪਾ ਜਾਓ ਆਪਣੇ ਘਰੋ ਲੈ ਜਾਓ ਨੀ ਕਰਜ਼ਾ ਇੱਕ ਲੈ ਜਾਓ ਕਾਸਟਿਊਮ ਵਰਗੀ ਤੇ ਇੱਕ ਟੀ- ਸ਼ਰਟ ਲੈ ਜਾਓ ਤੇ ਬਚ ਬੱਚਿਆਂ ਦੇ ਵੀ ਕੋਸਟੂਮ ਜਿਸ ਤਰਾਂ ਦੇ ਤਾਂ ਅੱਜ-ਕੱਲ ਕੱਪੜੇ ਹੁੰਦੇ ਹੀ ਨੇ ਘਰਾਂ ਚ ਵੀ ਅਸੀਂ ਇੰਜੇ ਕਰਦੇ ਹਾਂ ਆਪਣੇ ਲੈ ਜਾਂਦੀ ਹਾਂ, ਮੈਂ ਕਿਉਂਕੀ ਮੈਂ ਉਥੇ ਦੇ ਨੀ ਪਾਂਦੀ।
ਹੂੰ।
ਇਹਨਾਂ ਦੇ ਵੀ ਲੈ ਜਾਂਦੀਆਂ ਬੱਚੇ ਦਾ ਜਿਹਦਾ ਸਾਈਜ਼ ਸਾਡੇ ਕੋਲ ਨਹੀਂ ਹੁੰਦਾ, ਉਹਦਾ ਉਥੋਂ ਹੀ ਲੈ ਲਈ ਦਾ ਕਾਸਟਿਊਮ। ਮਿਲ ਜਾਂਦੇ ਨੇ। ਉਹ ਸਾਡੇ ਘਰ ਦੇ ਕੱੜੇ ਪਾ ਕੇ ਨੀ ਜਾਨ ਦਿੰਦੇ।
ਅੱਛਾ।
ਨਈ ਜਾ ਸਕਦੇ ਹੋ। ਫੇਰ ਉਥੇ ਮਤਲਬ ਏਹ ਸਭ ਹੁੰਦਾ ਏ, ਫਿਰ ਓਥੇ ਤੁਹਾਨੂੰ ਮਿਲੇਗੀ ਅ ਸਾ ਗਿਆਰਾਂ ਵਜੇ ਤੋਂ ਰੋਟੀ ਇੱਕ ਡੇਢ ਵਜੇ ਤੱਕ। ਦੋ ਵਜੇ ਤੱਕ ਚੱਲਦੀ ਏ, ਹਾਂ ਰੋਟੀ ਰੋ ਕੀ ਹੋਨਗੇ ਦੇਖੋ ਛੋਲੇ ਹੋਨਗੇ, ਪੂੜੀਆਂ ਹੋਨ ਗੀਆਂ ਅੰਮ ਦਾ ਰਸ ਹੋਏਗਾ। ਜੇ ਅੰਬ ਦਾ ਰਸ ਜੇੜੀ ਗਰਮੀਆਂ ਏ ਨਾ। ਹੋਰ ਨਾਲ ਲਸ ਸੀ ਹੋਗੀ ਜੇ ਨੂਣ ਵਾਲੀ ਲੱਸੀ ਹੋਈ। ਈ। ਨਾਲ ਪਾਪੜ ਹੋਨਗੇ। ਅਸੀਂ ਗਏ ਸੀ ਤੇ ਨਾਲ ਮਤਲਬ ਕਿ ਕੋਈ ਵੀ ਇੱਕ ਸਵੀਟ ਹੁੰਦਾ ਐ, ਕੁਛ ਵੀ। ਮਿੱਠਾ ਹੁੰਦਾ ਐ, ਹਾਂ ਮਿੱਠ ਠਾ ਵੀ ਹੁੰਦਾ ਐ। ਰੋਟੀ ਲੱਗਦੀ ਤੇ ਬੜੀ ਸਵਾਦ ਏ। ਖਾਨ ਨੂੰ ਤੇ ਫੁਲ ਨਾਲ ਪੁਲਾਓ ਹੁੰਦਾ ਜੇ ਚੋਲ ਵੀ ਹੁੰਦੇ ਜੇ।
ਅੱਛਾ।
ਇੰਨਾ ਕੁਛ ਮਿਲਦਾ ਏ ਖਾਨ ਦਾ। ਉਹ ਟਿਕਟ ਦੇ ਵਿੱਚ ਹੀ ਹੁੰਦਾ ਸਬ ਐ। ਅਲੱਗ ਤੋਂ ਨੀ ਲੈਨਾ ਪੈਂਦਾ, ਫੇਰ ਤੁਸੀਂ ਮਤਲਬ ਵੀ ਹਾਂ। ਅਸੀਂ ਗਏ ਸਾਂ ਨਾ ਪਿਛਲੇ ਸਾਲ ਗਏ ਸੀ ਅਸੀ। ਬੱਚੇ ਆਏ ਦੇ ਸੀਗੇ। ਤੇ ਤੱਕ ਹੋਏਗੀ ਚੀਜ ਜਿਨੀ ਮਰਜੀ ਖਾ ਲੋ ਦੋ ਵਜੇ ਤੋਂ ਪਹਿਲਾ, ਪਹਿਲਾ ਖਾ ਲੋ ਉਹਦੇ ਬਾਦ ਰੋਟੀ ਬੰਦ ਕਰ ਦੇਨੀ
ਅੱਛਾ ਦੋ ਵਜੇ ਤੱਕ।
ਰੋਟੀ ਹੁੰਦੀ ਏ ਦੋ ਢਾਈ ਵੱਜ ਜਾਂਦੇ ਨੇ ਕਿਸੇ ਵੇਲੇ ਦੋ ਵੱਜ ਜਾਂਦੇ ਨੇ। ਉਹ ਫੇਰ ਤੁਸੀਂ ਮਤਲਬ ਕਿ ਕਰਕੇ ਫੇਰ ਤੁਸੀ ਫੇਰ ਆਪਣਾ ਉਹ ਕਰਲਓ ਫੇਰ ਜੇ ਇੰਜੋਏ ਕਰ ਲੈਨ ਨਾ ਲੈਨ। ਕਿਉਂਕਿ ਪੂਲ ਓਥੇ ਬੜੇ ਸਾਰੇ ਨੇ ਨਾ ਛੋਟਾ-ਵੱਡਾ ਹੋਰ ਵੱਡਾ।
ਅੱਛਾ ਉਹ ਫਿਰ ਜਗ੍ਹਾ ਬੀ ਵਾਟਰ
ਵਾਟਰ ਪਾਰਕ ਬਹੁਤ ਵੱਡਾ। ਤੇ ਉਹਦੇ ਚ ਰਾਈਟ ਤੇ ਜਿਹੜੀਆਂ ਆਉਂਦੀਆਂ ਨੇ ਉਤੋਂ ਦੀ ਗੋਲ-ਗੋਲ- ਗੋਲ- ਗੋਲ ਘੁੰਮ ਕੇ ਆਉਂਦੇ ਨੇ ਬੰਦਿਆਂ ਦੀ ਵੱਡਿਆਂ ਦੀ ਵੀ ਛੋਟੇ ਬੱਚਿਆਂ ਦੀ ਵੀ ਏ ਤੇ ਅ ਦਾ ਨਾ ਇੱਕ ਚ ਨੀਸੀ ਅਸੀ ਖਾਲੀ ਗਏ ਜਿਹੜੀ ਗੁਫ ਆ ਜਿਸ ਤਰ੍ਹਾਂ ਬਣੀ ਦੀ ਸੀ ਬੰਦ-ਬੰਦ। ਗੋਲ-ਗੋਲ ਹਾਂ ਉਹ ਅਹ ਜਿਹੜੀ ਉਹ ਸੀ ਨਾ ਰਾਈਟ ਮਤਲਬ ਕਿ ਖੁੱਲੀ ਵਾਲੀ। ਹੈ ਬੜੀ ਉਤੋਂ ਸੀ ਉਹ ਮੇਰੇ ਖਿਆਲ ਹੁਣੀ। ਏ ਸੱਤ-ਸੱਤ ਫੁਟ ਉੱਚੀ ਹੋਂਦੀ ਦਸ ਫੁੱਟ। ਹਾਂ ਉਹ ਰਾਈਟ ਦੇ ਵਿੱਚ, ਹਾਂ ਫਿਸਲਦੇ ਹੋਏ ਉਥੋਂ ਦੀ ਆਣਗੇ ਤੇ ਪਾਣੀ ਦੇ ਵਿੱਚ ਡਿਗਣਗੇ। ਆ ਕੇ ਉੱਥੋਂ ਦੀ ਕਾਫ਼ੀ ਉੱਚੀ ਹੁੰਦੀ ਏ ਫੁੱਟ ਤੇ ਤੋ ਔਹਦੀ ਸਿੱਧੀ ਆਂਦੀ ਏ ਪਹਿਲਾਂ ਪੌੜੀਆਂ ਤੋਂ ਜਾਣਾ ਪੈਂਦਾ ਉੱਥੇ ਫਿਰ ਉਹਦੇ ਚ ਬੈ ਜਾਓ ਬੈ ਕੇ ਫਿਰ ਜਾ ਆਂਦੇ ਤੱਕ ਮਜ਼ਾ ਆਂਦਾ ਜਦ ਪਾਣੀ ਦੇ ਅੰਦਰ ਡਿੱਗਦੇ ਆ ਨਾ ਮਤਲਬ ਕਿ ਬੱਚੇ ਤਾਂ ਹੋ ਜਾਂਦੇ ਨੇ ਬੱਚਿਆਂ ਨੂੰ ਵੱਡੇ ਵਾਲੇ ਚ ਨਾ ਭੇਜਿਆ ਜੇ ਉਹਨਾਂ ਦੀ ਛੋਟੀਆਂ ਹੈ ਲੈਣੇ। ਹਾਂ, ਬੱਚੇ ਦਾ ਛੋਟੇ ਬੰਨੇ ਦੇ ਨੇ ਥੋਡੇ। ਆਪਣੇ ਵੱਡੇ ਬੰਨੇ ਦੇ ਨੇ ਵੱਡੇ ਬੰਦਿਆਂ ਦੇ। ਤੇ ਮੇਰੀ, ਹਾਂ ਸਾਰਾ ਦਿਨ ਇੰਜੋਏ। ਫਿਰ ਪਤਾ ਕੀ ਹੋਏਗਾ ਜੇ ਟਾ-ਦੋ ਟਾਈਮ ਦੋ-ਟਾਈ ੜਜੇ ਰੋਟੀ ਖਾ ਲੋੋ ਬੈਂਦਾ ਤੇ ਕੋਈ ਵੀ ਨਹੀਂ ਪਰ ਉਹਦੇ ਬਹਿਣ ਦੀਆਂ ਕੁਰਸੀਆਂ ਵੀ ਬੰਨੀ ਦੀਆਂ ਨੇ। ਕੁਰਸੀਆਂ ਦੇ ਉੱਤੇ ਫੁਹਾਰੇ ਆਂਦੇ ਨੇ ਸਾਰੇ ਪਾਣੀ ਦੇ। ਥੋੜੀ ਦੇਰ ਬਹਿਣਾ ਹੈ, ਹਾਂ ਲੇਟ ਲੇਟਣ ਵਾਲੀਆਂ ਕੁਰਸੀਆਂ ਵੀ ਨੇ, ਲੇਟ ਜਾਓ ਥੋੜੀ ਦੇਰ ਆਰਾਮ ਉੱਥੇ ਵੀ ਹਾਂ ਫਾਊਂਨਡੇਸ਼ਨ ਲੱਗੇ ਨੇ ਪਾਣੀ ਦੇ।
ਅੱਛਾ।
ਤੁਸੀਂ ਮਤਲਬ ਕਿ ਉਧਰੋਂ ਦੀ ਉਹਦੇ ਬਾਅਦ ਉਹ ਹੁੰਦਾ ਜੇ, ਕੀ ਕਹਿੰਦੇ ਨੇ ਉਹਨੂੰ ਤ-ਤ ਚਾਰ ਵੱਜਦੇ ਨਾ, ਚਾਰ ਵਜੇ ਸਾਢੇ ਚਾਰ ਫੇਰ ਉੱਥੇ ਲਹਿਰਾਂ ਛੋੜ ਮਿਊਜ਼ਿਕ ਚਲਾਂਦੇ ਨੇ।
ਅੱਛਾ।
ਚਲਾ ਕੇ ਨਾ, ਮਿਊਜਿਕ ਚਲਾ ਕੇ ਫੇਰ ਉੱਥੇ ਸਭ ਜਨੇ ਡਾਂਸ ਕਰਦੇ ਹਾਂ ਨਾਲ, ਪਾਣੀ ਆਂਦੇ ਫੁਹਾਰਾ ਆਂਦੇ ਪਾਣੀ ਦਾ ਉਹਦੇ ਵਿੱਚ ਪਾਣੀ ਦੇ ਅੰਦਰ ਹੀ ਡਾਂਸ ਕਰਦੇ ਨੇ, ਮਿਊਜਿਕ ਵ ਨੇ ਬੜੇ ਵਧੀਆ ਹੋਰ ਪਾਣੀ ਦੇ ਫੁਹਾਰੇ ਸੁੱਟਦੇ ਨੇ ਬੰਦਿਆਂ ਦੇ ਉੱਤੇ। ਲਹਿਰਾਂ ਆਉਂਦੀਆਂ ਨੇ ਲਹਿਰਾਂ ਆਂਦੀ ਏ, ਆਪਣੇ ਬ ਖਲੋਤੇ ਹੁੰਦੇ ਆ ਨਾ, ਲਹਿਰ ਲੈਰ ਕੇ ਪਿੱਛੇ ਜਾ, ਕੇ ਡਿੱਗ ਜਾਂਦੇ ਨੇ। ਪਿੱਛੇ ਚਲੇ ਜਾਨੇ ਹਾਂ, ਬੜਾ ਧਿਆਨ ਰਖਨਾ ਪੈਂਦਾ। ਕਈ ਜੀਨੇ ਤੇ, ਉਹ ਲੈਂਦੇ ਨੇ, ਕੀ ਕਹਿੰਦੇ ਨੇ, ਉਹ ਨ ਹੁੰਦਾ ਪਾਣੀ ਦੇ ਅੰਦਰ ਬਹਿੰਦੇ ਨੇ ਰਬੜ ਦਾ ਉਹ। ਬੈਲੂਨ ਜਿਆ ਬੰਨਿਆ ਦਾ, ਹਾਂ, ਜਿਸਾ ਤਾਇਰ ਹੁੰਦਾ। ਸ ਦਾ ਬੰਨਿਆ ਦਾ ਹੁੰਦਾ। ਹਾਂ, ਉਹ ਪਾ ਕੇ ਕਈ ਜਣੇ ਬੈਂਦੇ ਨੇ, ਕਿਉਂਕਿ ਉਹ ਹੁੰਦਾ ਨਾ ਉਛਲਦੈ ਲੈਰ ਬੜੀ ਉੱਚੀ, ਉੱਚੀ ਜਾਂਦੀ। ਜੈ, ਮਤਲਬ ਕੀ। ਤੁਸੀਂ ਪੈਹੇ ਖਰਚ ਕਰੋਗੇ ਨਾ, ਤੁਹਾਡੇ ਪੈਹੇ ਵਸੂਲ ਹੋ ਜਾਣਗੇ। ਇਹ ਗੱਲ ਏ, ਨਹੀਂ ਤਿਕਟ ਸਤ ਸੌ ਦੀਏ, ਕਿਸੇ ਦੀ ਅੱਠ ਸੌ ਦੀ ਏ, ਅਸੀਂ ਉਹਦੇ ਚ ਗਏ ਸੀ ਨਾ ਜਿਹਦੇ ਚ ਉਹਦੇ ਚ ਸੱਤ- ਸਾਢੇ ਸੱਤ ਸੌ ਦੀ। ਇੱਕ ਜਣੇ ਦੀ, ਹਾਂ, ਇਹ ਸੱਤ ਸੌ ਪਰ ਖਾਣ, ਪੀਣ ਦਾ ਵੀ ਤੇ, ਆ ਗਿਆ, ਉਂਜ ਵੀ। ਹੋਟਲਾ ਚ ਜਾਓ। ਸ਼ਹਿਰੋਂ ਬਾਹਰ ਜਾਓਗੇ। ਮਨ ਜੀ ਰਨ। ਦਾ ਵੀ ਪੈਹੇ ਲੱਗਣਗੇ ਇਹ ਆਪਣੀ ਸ਼ਹਿਰ। ਜੀ ਇਨ੍ਹਾਂ ਵਧੀਆ ਹਾਂ, ਹਾਂ, ਹਾਂ ਫਿਰ ਪੰਜ ਵਜੇ ਤੱਕ ਉਹ ਲਹਿਰਾਂ ਦਾ ਚੱਲਦਾ ਫੇਰ ਪੰਜ ਵਜੇ ਚਾਹ ਪਾਣੀ ਮਿਲ ਦੀ ਜੇ ਚਾਹ ਬਿਸਕੁਟ। ਇਟਲੀ ਇਡਲੀ ਸਾਂਬਰ ਤੇ ਸਵੇਰੇ ਨਾਸ਼ਤੇ ਚ ਮਿਲਦਾ ਜੇ
ਅੱਛਾ।
ਜਿਵੇਂ ਸਵੇਰੇ-ਸਵੇਰੇ ਜਾਵਾਂਗੇ ਨਾਂ ਅੱਠ ਵਜੇ ਨੌ ਵਜੇ। ਤੇ ਉਹਦੇ ਬਾਅਦ ਓ ਥੇ ਇਟਲੀ ਮਿਲੇਗੀ ਜੇ ਇਟਲੀ ਹੋਰ ਸਾਂਬਰ ਮਿਲੇਗਾ ਜੇ। ਨਾਸ਼ਤੇ ਚ ਸਵੇਰੇ ਹੋਰ ਬਾਅਦ ਚ ਇੰਝੇ ਬੱਚੇ ਤੁਆਡੇ ਬੜੇ ਖੁਸ਼ ਹੋ ਜਾਂਦੇ ਨੇ, ਹਾਂ ਬਈ ਮਾਮੀ ਨੇ ਘੁਮਾਇਆ ਬੜਾ ਵਧੀਆ। ਖੁਸ਼ ਹੋ ਜਾਣਗੇ ਬੱਚੇ ਨਾਨਕੇ ਆਏ ਸੀ ਅਸੀਂ ਹਾਂ ਤੇ ਫੇਰ ਸ਼ਾਮੀ ਚਾਹ ਵੀ ਹੈਗੀ ਐ ਕਿਉਂਕਿ ਆਪਣੇ ਲੋਕਾਂ ਨੂੰ ਚਾਹ ਦੀ ਆਦਤ ਹੁੰਦੀ ਐ ਸ਼ਾਮ ਦੀ। ਹਾਂ ਚਾ ਦੇ ਨਾਲ ਫਿਰ ਇਹ ਨੀ ਕਿ ਖਾਲੀ ਚਾਹ ਹੋਏਗੀ ਨਾਲ ਬਿਸਕੁਟ ਹੋਣਗੇ ਜੇ।
ਅੱਛਾ।
ਕੁੱਟ ਹੋਣਗੇ ਥੋੜ੍ਹੀ ਨਮਕੀਨ ਪਈ ਦੀ ਹੋਈ ਜਿੰਨੇ ਜੋ ਚੁੱਕਣਾ ਆਪ ਚੁਕ ਲੋ ਉਹਨਾਂ ਨੇ ਵੱਡੇ-ਵੱਡੇ ਉਹ ਰੱਖੇ ਦੇ ਹੁੰਦੇ ਨੇ ਗਰਮ ਚਾਹ ਦੇ ਆਪੇ ਹੀ ਪਾਈ ਜਾਓ ਨਾਲ ਕੱਪ ਪਏਦੇ ਹੁੰਦੇ ਨੇ। ਹਾਂ ਰੋਟ ਰੋਟੀਆਂ ਵੀ ਉਹਨਾਂ ਨੇ ਰੱਖ ਦਿੱਤੀਆਂ ਹੁੰਦੀਆਂ ਨੇ ਰੋਟੀ ਤੇ ਖੈਰ ਪਾ ਕੇ ਵੀ ਦਿੰਦੇ ਨੇ, ਆਪੇ ਵੀ ਪਾ ਲੈਂਦੇ ਔਰ ਇੱਕ ਸਾਈਡ ਚ ਕੌਫੀ ਰੱਖ ਦਿੰਦੇ ਨੇ ਇੱਕ ਪਾਸੇ
ਅੱਛਾ ਕੌਫੀ ਵੀ ਐ।
ਇੱਕ ਪਾਸੇ ਚਾਹ ਰੱਖ ਦਿੰਦੇ ਨੇ, ਇੱਕ ਪਾਸ ਕੌਫੀ ਰੱਖ ਦ ਦੇ ਕਈ ਜਨ ਕੌਫੀ ਪਸੰਦ ਕਰਦੇ ਨਾ ਜਿਹਨੇ ਜੋ ਪੀਣਾ ਪੀ ਲੇ ਅਸੀਂ ਮੰਜੀਆਂ ਮੁੰਜੀਆਂ ਡਾਈਹੀਆਂ ਹੁੰਦੀਆਂ ਨੇ, ਮੇਜ਼ ਹੁੰਦੇ ਨੇ, ਕੁਰਸੀਆਂ ਹੁੰਆਂ ਦੀਆਂ ਨੇ ਨਾਲ
ਹਂ
ਗਾਰਡਨ ਹੁੰਦਾ ਬੜਾ ਵਧੀਆ, ਨਾਲ ਗਾਰਡਨ ਵੀ ਹੁੰਦਾ ਜੇ ਤੁਸੀਂ ਗਾਰਡਨ ਚ ਵੀ ਕਿਸੇ ਨੇ ਬੈਨਾ ਹੋਏ। ਫਿਰ ਉਹਦੇ ਬਾਅਦ ਹਾਂ ਗਾਰਡਨ ਵਾਲੇ ਝੂਲੇ ਵੀ ਹੂੰਦੇ ਨੇਂ ਜਿੱਸਰਾ ਬੱਚਿਆਂ ਦੇ ਗਾਰਡਨ ਚ ਝੂਲੇ ਹੁੰਦੇ ਨੇ ਨਾਂ ਉਹ ਵੀ ਹੁੰਦੇ ਨਾਂ ਬਹੁਤ ਅੱਛਾ ਅੱਛਾ ਹੁੰਦਾ, ਅਸੀਂ ਆਪ ਸ਼ਾਇਦ ਦੇਖੋ ਹੁਣ ਬੱਚ ਬੱਚੇ ਆਣਗੇ ਤੇ ਜਾਈਏ
ਅੱਛਾ
ਅ
ਫੁਲ ਇੰਜੋਏ ਹੈ ਫੇਿਰ ਉੱਥੇ ਹੈਂ ਬੱਚਿਆਂ ਨੂੰ ਲੈਜਾਣ ਦਾ ਫੁਲ ਇੰਜੋਏ ਹੈ
ਪਹਿਲੇ ਟਿਕਟ ਉੱਨਜ ਤੁਸੀਂ ਬੱਸਾਂ ਟ੍ਰਰੇਨਾਂ ਚ ਕਿਧਰੇ ਜਾਂਦੇ ਹੋ ਤੇ ਲੱਗਦੀਆਂ ਹੀ ਨੇ ਨਾ ਤਾਂ ਏਦੋ ਵਧੀਆ ਨੂੰ ਹਾਂ ਤੇ ਫੇਰ ਏਦੋਂ ਵਧੀਆ ਇੱਥੇ ਹੀ ਲਗਾ ਕੇ ਤੇ ਇੰਜੋਏ ਕਰੋ ਸਵੇਰ ਤੇ ਨਿਕਲੋ ਰਾਤੀ ਆਓ ਆਪਣੇ ਘਰ ਮਜ਼ੇ ਨਾਲ ਖਾ- ਪੀ ਕੇ, ਹਾਂ ਨਹੀਂ ਰਾਤੀ ਨੀ ਫੇਰ ਉਹ ਤਾਂ ਛੇ ਵਜੇ ਸਭ ਜ਼ਣੇ ਚਲੇ ਜਾਂਦੇ ਨੇ ਆਪਣੇ- ਆਪਣੇ ਘਰਾ 'ਚ ਕਿਉਂਕਿ ਸਵੇਰ ਤੋਂ ਹੀ ਤੇ ਆ ਕੇ ਬਹਿ ਜਾਂਦੇ ਨੇ ਅੱਠ ਵਜੇ, ਨੌ ਵਜੇ ਤੋਂ ਹੀ
ਅੱਛਾ ਸ਼ਾਮੀ ਛੇ ਵਜੇ ਤੱਕ ਏ ਬਸ
ਛੇ ਵਜੇ ਤੱਕ ਹੁੰਦਾ ਏ ਉੱਥੇ, ਫੇਰ ਉਹਦੇ ਬਾਅਦ ਨੀ, ਹਾਂ ਤੇ ਚਾਹ ਪੀਤੀ ਦੀ ਹੁੰਦੀ। ਜ ਪੰਜ ਵਜੇ ਬਿਸਕੁਟ ਨਾਸ਼ਤਾ ਕੀਤਾ ਤਾਂ ਹੁੰਦਾ। ਘਰ ਆ ਗਿਆ। ਬੰਦਾ ਜੇ ਖਾਣਾ ਹੋਏ ਤੇ ਸਾਰਾ ਦਿਨ ਦਾ ਖਾਧਾ ਤਾਂ ਹੁੰਦਾ। ਖਿਚੜੀ ਖਾਲੋ। ਜੋ ਮਰਜੀ ਕਰ ਲਓ। ਤਾਂ ਕਰਕੇ, ਉੱਤੇ ਚਲਾਉਂਦੇ ਨੇ ਨਾ ਜਿਹੜੀ ਸੈਕ। ਕੱਲ ਰੱਸੀ ਦੇ ਉੱਤੇ। ਬੜਾ ਮਜ਼ਾ ਆਂਦਾ ਜੇ ।ਅਸੀ ਤੇ ਨਈ ਗਏ ਸਾਨੂੰ ਡਰ ਲਗਦਾ
ਅੱਛਾ।
ਇੱਕ ਥਰਾਂ ਤੇ ਦੂਜੀ ਥਾਂ ਤੇ ਉਹਨਾਂ ਨੇ ਡੋਰੀ ਲਾਈ ਹੁੰਦੀ ਹੈ ਉਹਦੇ ਉੱਤੇ ਸੈਕਲ ਲਾਈ ਹੁੰਦੀ।
ਹਮਮ ।
ਉਹ ਇਹਦਾ ਉਹ ਤੇ ਸਾਈਕਲ ਦੇ ਨਾਲ ਮਤਲਬ ਕਿ ਜਾਂਦੇ ਨੇ।
ਤੇ ਸਾਈਕਲ ਚਲਾਉਣ ਵਾਲੀ ਏ ਉਹ
ਤੇ ਉਹ ਹਾਂ ਉਹ ਮਤਲਬ ਕਿ ਮਸ਼ੀਨ ਨਾਲ ਚੱਲਦੀ ਹੋਣੀ ਨਾ ਕੁੱਛ ਮੇਰੇ ਮੁੰਡੇ ਨੇ ਚਲਾਈ ਸੀ ਉਹ ਸੈ ਪਹਿਲੇ ਉਥੋਂ ਦੀ ਦੂਜੇ ਪਾਸੇ ਜਾਣਾ ਹੁੰਦਾ ਇੱਕ ਛੇੜੇ ਤੋਂ ਦੂਜੇ
ਅੱਛਾ, ਡਰ ਲੱਗਦਾ ਹੈ ਉਹਦੇ ਤੇ
ਡਰਣ ਵਾਲੇ ਡਰਦੇ ਨੇ ਨਹੀਂ ਡਰਨ ਵਾਲੇ ਨਹੀਂ
ਹਾਂ ਇਹ ਤੇ ਹੈ ਹੀ।
ਸਾਡੇ ਤੇ ਇੱਧਰ ਹੀ ਇੱਕ ਛੋਟਾ ਵੀ ਹੈਗਾ ਨਾ। ਇੱਥੇ ਛੋਟਾ ਵੀ ਹੈਗਾ ਕੋਲ। ਉਹਦੇ ਚ ਛੋਟੇ ਬੱਚੇ ਚਲਾਉਦੇ ਨੇ ਸਾਈਕਲ ਉਹ ਥੋੜਾ ਨੀਵਾਂ ਹੈ ਇਹ ਬੜਾ ਉਚਾ ਸੀ। ਗੱਲ ਤਾਂ ਉਹ ਨੀਵਾਂ ਸੀ। ਤਾਂ ਕਰਕੇ ਹਾਂ-ਹਾਂ ਇੱਕ ਵਾਰੀ ਉਹ ਹੈ। ਜੇ ਮਜ਼ਾ ਆ ਜਾਏਗਾ ਤੁਹਾਨੂ ਵੀ। ਤੁਸੀਂ ਵੀ ਖੁਸ਼ ਹੋ ਜਾਔਗੇ, ਚਲੋ ਵੀ ਬ ਦੇ ਇਹਦੇ ਬਹਾਨੇ ਆਪ ਵੀੋ ਸਗੋਂ ਥੋੜਾ ਜੋ ਇਓ ਜਗ੍ਹਾ ਹਾਂ। ਹਾਂ, ਜਾ ਆਏ। ਹੈਨਾ, ਅੱਛਾ, ਲਗਦੀ ਹਾਂਜੀ ਠੀਕ ਆ। ਚਲੋ